ਹੈਲੋ ਹੈਲੋ ਸਸ੍ਰੀ ਅਕਾਲ
ਸਸ਼੍ਰੀ ਅਕਾਲ ਕੀ ਹਾਲ ਏ
ਵਧੀਆ ਵਧੀਆ ਤੁਸੀਂ ਸੁਣਾਓ
ਕੀ ਹੋ ਰਹੇ
ਬਸ ਕੁਛ ਨੀ ਬੈਠੇ ਵੇ ਉਹ
ਗਿਆ ਹੋਰ ਸੁਣਾਓ
ਤੁਸੀਂ ਦੱਸੋ, ਤੁਸੀਂ ਦੱਸੋ ਕੀ ਕਰਦੇ ਤੁਸੀਂ
ਕੀ ਦਸੀਏ ਕੁਝ ਦੱਸੋ ਕੋਈ ਰੈਸਪੀ ਦੱਸੋ
ਕੀਹਦੀ ਰੈਸਿਪੀ ਦੱਸੋ ਕੀਹਦੀ ਦੱਸਾਂ
ਜਿਹੜੀ ਰੈਸਪੀ ਆਂਦੀ ਕੋਈ ਵਧੀਆ ਖਾਣ ਪੀਣ ਦੀ ਦੱਸੋ
ਖਾਣ ਪੀਣ ਦੀ ਵੈਸੇ ਤਾਂ ਸਭ ਥੋੜਾ ਬਹੁਤਾ ਤੇ ਸਭ ਬਣਾ ਹੀ ਲੈਂਦੀ, ਅੱਜ -ਕੱਲ ਫੋਨਾਂ ਤੇ ਸਬ ਚੀਜ਼ਾਂ ਆ ਜਾਂਦੀਆਂ ਨੇ ਯੂਟਿਊਬ ਖੋਲੋ ਤੇ ਬਣਾ ਲਓ
ਹਾਂਜੀ
ਹਾਂਜੀ, ਹਾਂਜੀ
ਉਹ ਕਿਵੇਂ ਬਣਾਉਂਦੇ ਬਰਮਾ ਬੈਂਗਨ
ਬਰਮਾ ਬੈਂਗਣ ਉਹ ਛੋਟੇ -ਛੋਟੇ ਬੈਂਗਣ ਹੋਣ ਵੈਸੇ ਮੈਂ ਤੇ ਇੰਨੇ ਜ਼ਿਆਦਾ ਕਦੀ ਨੀ ਬਣਾਏ ਭਰਵਾਂ ਕਟ ਤੇ ਕੱਟ ਕੇ ਬਣਾਉਦੀ ਆਂ
ਅੱਛਾ
ਹਮ। ਕਿਉਂਕਿ ਜ਼ਿਆਦਾਤਰ ਉਹ ਸਹੀ ਬਣੇ ਨਹੀਂ। ਇੱਕ ਅੱਧੀ ਵਾਰ ਬਣਾਏ ਸੀ। ਤੇ ਉਹ ਸਹੀ ਨਹੀਂ ਬੰਨੇ।
ਅੱਛਾ।
ਹਾਂ। ਤੇ ਭਿੰਡੀਆਂ ਵੀ ਨੀ ਬਣ ਬਣਦੀਆਂ ਸਹੀ। ਓ ਭਰਵੀਆਂ ਭਿੰਡੀਆਂ।
ਅੱਛਾ।
ਹਾਂ। ਮੈਨੂੰ ਤੇ ਸਵਾਦ ਲੱਗਦੀਆਂ ਨੇ ਪਰ ਉਹ ਸਹੀ ਨਹੀਂ ਬਣਦੀਆਂ।
ਤੁਸੀਂ ਬਣਾਉਂਦੇ ਹੋ ਭਰਵੀਆਂ ਭਿੰਡੀਆਂ।
ਹਾਂ। ਮੈਂ ਤੇ ਬਣਾ ਲੈਂਦੀ ਹਾਂ। ਸੁਆਦ ਲੱਗਦੀ ਬੜੀ।
ਉਹ ਮੈਨੂੰ ਵੀ ਸੁਆਦ ਲੱਗਦੀਆਂ ਪਰ ਇੱਥੇ ਬ ਬਣਦੀਆਂ ਹੀ ਨੀ ਕਿਉਂਕਿ। ਇੱਕ ਅੱਧੀ ਵਾਰ ਟਰਾਈ ਕੀਤੀਆਂ ਨੇ। ਪਰ ਸਹੀ ਨਹੀਂ ਬਣਦੀਆਂ ਫੇਰ ਮੈਂ ਖਾਦੀਆਂ ਹੀ ਨੀਂ।
ਨਹੀਂ ਬੜੀ ਵਧੀਆ ਬਣਦੀ। ਐ ਕਿ ਨਾ ਏ ਮੈਂ ਭਿੰਡੀ ਥੋੜ੍ਹੀ ਛੋਟੀ ਲੈਂਦੀ ਹਾਂ।
ਅੱਛਾ ਫਿਰ ਛੋਟੀ ਛੋਟੀ ਭਿੰਡੀਆਂ
ਹਾਂ ਥੋੜੀ ਛੋਟੀ-ਛੋਟੀ ਕੱਚੀਆਂ ਭਿੰਡੀਆ ਤੇ ਉਹਨੂੰ ਸਾਫ਼ ਕਰਕੇ ਧੋ ਕੇ ਨਾ ਵਦੀਆ ਕਰਕੇ ਧੋ ਕੇ
ਹੰ
ਪੂੰਝ ਕੇ। ਤੇ ਅਪਨਾ ਕੀ ਨਾਮ ਏ
ਹ।
ਮਸਾਲਾ ਬਣਾ ਲੈਂਨੀ ਆ ਮੈਂ ਬਿੰਡੀਆਂ ਦਾ ਜਿਵੇਂ ਕਿ ਨਮਕ, ਮਿਰਚ, ਹਲਦੀ। ਤੇ ਨਾਲ ਸਾਂਭਰ ਮਸਾਲਾ ਪਾ ਲੈਂਨੀ ਆ ਥੋੜ੍ਹਾ ਉਹਦੇ ਵਿੱਚ ਥੋੜਾ ਨਮਕ ਤੇ ਥੋੜਾ ਅਮਚੂਰ
ਹੰ
ਤੇ ਨਾ ਇਹ ਸਾਰਾ ਮਿਕਸ ਕਰਕੇ ਨਾ ਮਸਾਲਾ ਥੋੜਾ ਧਨੀਆ ਨਾਲੇ ਹਲਕਾ ਜਿ ਸੌਂਫ ਪਾ ਲੋ, ਸਾਰਾ ਮਸਾਲਾ ਮਿਕਸ ਕਰਕੇ ਥੋੜ੍ਹਾ ਥੋੜ੍ਹਾ ਚਮਚ ਸਾਰੀ ਲੇਲੋ ਜਾਦਾ ਭਿੰਡੀਆਂ ਨੇ ਤੇ ਦੋ ਦੋ ਚਮਚਾ ਲੈ ਲੋ ਤੇ ਵੈਸੇ ਥੋੜਾ ਮੈਰੀਨੇਟ ਹੀ ਕਰਨਾ ਹੁੰਦਾ, ਤੇ ਭਿੰਡੀਆ ਨੂੰ ਨਾ ਧੋ ਕੇ ਪੂੰਜ ਕੇ
ਹੰ ਕੱਟ ਲਾ ਦੇਨਾ
ਹਾਂ ਕੱਟ ਲਾ ਕੇ ਤੇ ਉਹ ਮਸਾਲਾ ਜਿਹੜਾ ਉਹਦੇ ਵਿੱਚ ਭਰਨਾ ਏ, ਭਿੰਡੀਆਂ ਦੇ ਵਿੱਚ ਹਾਂ ਭਿਡੀਆਂ ਚ ਭਰਕੇ, ਤੇ ਉਹਨਾਂ ਨੂੰ ਇੱਕ ਪਾਸੇ ਰੱਖ ਦੋ ਤੇ ਪਿਆਜ ਲੈਨੇ ਨੇ ਹਰੀਆਂ ਮਿਰਚਾਂ ਪਿਆਜ ਥੋੜੇ ਮੋਟੇ ਮੋਟੇ ਕੱਟ ਲਓ
ਅੱਛਾ- ਅੱਛਾ।
ਤੇ ਹਰੀਆਂ ਮਿਰਚਾਂ ਇਹਨਾਂ ਨੂੰ ਫਰਾਈ ਕਰ ਹਰੀ ਮਿਰਚਾਂ ਤੇ ਪਿਆਜ ਨੂੰ ਵੈਸੇ
ਹੰ
ਲੋਕ ਨਾ ਸਬੂਤ ਧਨੀਆ ਵੀ ਪਾ ਦਿੰਦੇ ਨੇ ਤੜਕੇ ਦੇ ਵਿੱਚ
ਅੱਛਾ, ਅੱਛਾ, ਸਾਬਤ ਹੰ
ਪਿਆਜ, ਹਰੀ ਮਿਰਚੀ ਇਹਨਾਂ ਨੂੰ ਤੜਕਾ ਲਾ ਕੇ ਤੇ ਅਪਣਾ ਭਿੰਡੀਆਂ ਵਿੱਚ ਪਾ ਦੋ, ਪਿਆਜ ਬਰਾਊਨ ਹੋਣ ਹਲਕੇ-ਹਲਕੇ ਨਾਲ ਹੀ ਵਿੱਚ ਅਪਣਾ, ਭਿੰਡੀਆਂ ਪਾ ਦੋ ਤੇ ਪਿੰਡੀਆਂ ਨੂੰ ਨਾ ਨਾਲ ਹੀ ਫਰਾਈ ਕਰਨਾ
ਅੱਛਾ
ਹੈਨਾ ਮਸਾਲਾ ਪਾ ਕੇ ਨਾ ਫਰਾਈ ਕਰਨਾ ਉਹਦੇ ਵਿੱਚ ਮਸਾਲੇ ਦੇ ਵਿੱਚ ਨਾ ਭਿੰਡੀਆਂ ਨੂੰ ਪਾ ਕੇ ਫਰਾਈ ਕਰਨਾ ਆਪਣੇ ਮਤਲਬ ਕਿ ਟੇਸਟ ਅਨਸਾਰ ਮਸਾਲਾ ਪਾ ਲੈਣਾ ਪਹਿਲੇ ਜਿਹੜਾ ਮਸਾਲਾ ਵੈਸੇ ਬਾ ਬਚ ਜਾਂਦਾ ਏ ਨਾ ਜਿਹੜਾ ਮਸਾਲਾ
ਉਹ ਉੱਥੇ ਹੀ ਧੂੜ ਦੀਏ
ਅਸੀਂ ਫਰਾਈ ਕਰ ਭਰਦੇ ਹਾ ਨਾ ਪਿੰਡੀਆਂ ਦੇ ਵਿੱਚ ਤੇ ਜਿਹੜਾ ਮਸਾਲਾ ਬਚ ਜਾਂਦਾ ਉਹੀ ਮਸਾਲਾ ਪਿਆਜਾਂ ਚ ਪਾ ਦਿਓ ਤੁਸੀਂ ਜਿਹੜੇ ਪਿਆਜ਼ ਬਰਾਊਨ ਕੀਤੇ ਨੇ, ਐਨਾ ਕੇ ਭਿੰਡੀਆਂ ਪਾ ਲੋੋ
ਅੱਛਾ!
'ਤੇ ਆਪਣਾ ਦਸ ਮਿੰਟ 'ਚ ਬਣ ਜਾਂਦੀਆਂ, ਭਾਫ਼ ਵਿੱਚ ਗਲ ਜਾਂਦੀਆਂ ਨੇ ਭਿੰਡੀਆਂ।
'ਤੇ ਓ ਪਾਣ ਦੀ ਜ਼ਰੂਰਤ ਨੀ ਪੈਂਦੀ ਟਮਾਟਰ ਵਗੈਰਾ।
ਨਾ ਮੈਂ ਟਮਾਟਰ ਟਮੂਟਰ ਨੀ ਪਾਂ, ਬੜੀ ਸਵਾਦ ਵਧ ਵੀ ਨੋ ਖਾ ਕੇ ਵੇਖਣਾ।
ਚਲੋ ਕੋਈ ਨੀ ਮਨਾ ਕੇ ਵੇਖਾਂਗੀ।
ਹਾਂ ਬਣਾ ਕੇ ਵੇਖੀ।
ਕੋਈ ਨੀ ਬਣਾ ਕੇ ਦੇਖਾਂਗੇ, ਬਸ
ਡੀਆਂ ਹੋਣ ਹੋਵੇ।
ਅੱਛਾ ਭਿੰਡੀਆਂ ਏਧਰ, ਏਧਰ 'ਤੇ ਘੱ ਟ ਈ ਬਣਾਂਦੇ ਨੇ ਪਰ ਵੇ ਵੈਗਣ ਵੀ ਏਥੇ ਘੱਟ ਈ ਬਣਦੇ ਨੇ, ਸਾਡੇ ਉੱਧਰ ਫੇਰ ਵੀ ਬਨਦੇ ਨੇ ਬਥੇਰੇ ਭਰਵੇ ਬੈਂਗਨ ਹੋਗੇ।
ਹਾਂ ਭਰਮੇ ਬੈਂਗਣ ਵੀ ਇੰਝ ਈ ਬਣਦੇ ਭਿੰਡੀਆ ਵਰਗੇ ਈ ਬਨਦੇ ਨੇ ਮੈਂ ਕੇਆ ਚਲੋ ਤੁਹਾਡੇ ਪੁੱਛ ਕੇ ਵੇਖਾਂ ਕੋਈ ਅਲੱਗ ਆਈਡੀਆ ਉਏ।
ਨਾ ਬਣਾਂਦੇ ਈ ਨੀ ਹਮੇਸ਼ਾ ਵੱਡੇ-ਵੱਡੇ ਈ ਬੈਂਗਨ ਲਿਆਏ ਨੇ ਇੱਕ ਵਾਰੀ ਇੱਕ ਵਾਰੀ ਲਿਆਏ ਸੀ ਗ੍ਰੀਨ ਕਲਰ ਦੇ ਬੈਂਗਨ। ਇੱਕ ਵਾਰੀ ਲਿਆਏ ਸੀ ਗ੍ਰੀਨ ਕਲਰ
ਸਾਡੇ ਵੱਲ 'ਤੇ ਮਿਲਦਾ ਨੀ ਛੋਟੇ ਬੈਂਗਨ।
ਗ੍ਰੀਨ ਕਲਰ ਦੇ ਬੈਂਗਣ ਲਿਆਏ ਸੀ।
ਟੇਸਟੀ ਬਣਦੇ ਨੇ ਬੜੇ।
ਹਾਂ ਓ ਗ੍ਰੀਨ ਕਲਰ
ਸਾਡੇ 'ਤੇ ਜ਼ਿਆਦਾਤਰ ਨਾ ਬਤਾਉ, ਚੌਲ ਖਾਂਦੇ ਨੇ।
ਅੱਛਾ ਹਾਂ ਸਾਡੇ ਵੀ ਜ਼ਿਆਦਾਤਰ ਚਾਵਲ ਈ ਖਾਂਦੇ ਜਾਂਦੇ। ਪਰ ਐਥੇ ਆ ਨਾ ਕਈ ਵਾਰੀ ਕਿਵੇਂ ਦੇ ਬਣਾ 'ਤੇ ਕਈ ਵਾਰੀ ਸੁੱਕੇ ਬਣਾ ਦਿੰਦੇ ਨੇ 'ਤੇ ਰੋ
ਨਈ ਮਸਾਲਾ ਹੋਣਾ ਚਾਈਦਾ ਨਾ ਮਸਾਲਾ ਹੋਣਾ ਚਾਈਦਾ ਬਤਾਊਆ ਦੇ ਵਿੱਚ।
ਸਾਲਾ ਹੋਣਾ ਚਾਈਦਾ ਹੂੰ
ਚੌਲ ਤਾਂ ਈ ਖਾਧੇ ਜਾਂਦੇ ਨੇ।
ਹੂੰ ਮਸਾਲਾ ਹੋਣਾ ਚਾਈਦਾ।
ਓ ਕੈਂਦੈ, ਮਸਾਲੇ ਵਾਲੇ ਬਤਾਉ, ਚੋਲ ਸਵਾਦ ਲੱਗਦੇ ਨੇ।
ਹੂੰ, ਹੂੰ ਸਵਾਦ ਲੱਗਦੇ ਨੇ। ਕੈ ਤਾਂ ਰੀਆ ਸਾਡੇ ਉੱਥੇ ਨਾ ਜਿੱਦਾਂ ਹੂੰ ਮੰਦਰ ਵਿੱਚ ਜਿੱਦਾਂ ਐ, ਮੰਦਰ ਵਿਚ ਨਾ ਪ੍ਰੋਗਰਾਮ ਹੁੰਦੇ ਸੀ, ਉੱਥੇ ਮਿਲਦੇ ਸੀ ਐ ਬੈਂਗਣ ਦੀ ਸਬਜ਼ੀ। ਹੂੰ ਇੰਨੀ ਸਵਾਦ ਲੱਗਦੀ ਸੀ ਬੈਂਗਣ ਦੀ ਸਬਜ਼ੀ ਮੰਦਰ ਦੀ, ਬੜੀ ਟੇਸਟੀ ਲੱਗਦੀ ਸੀ ਓ ਹੁੰਦੇ ਸੀ ਓ ਖੜੇ-ਖੜੇ ਬੈਂਗਣ ਮਤਲਬ ਜਿਵੇਂ ਅਸੀਂ ਭਰਮੇ ਤੁਸੀਂ ਕੈ ਰੇ ਓ ਨਾ ਭਰਮੇ ਜੇ ਬੈਂਗਨ ਉਵੇਂ, ਉਵੇਂ ਦੇ ਬੈਂਗਣ ਹੁੰਦੇ ਸੀ ਬੜੇ ਸਵਾਦ।
ਅੱਛਾ।
ਮੰਦਰ 'ਚ ਪ੍ਰੋਗਰਾਮ ਹੁੰਦਾ ਸੀ ਨਾ 'ਤੇ ਉੱਥੇ, ਉੱਥੇ ਜਿਵੇਂ ਲੰਗਰ ਖਾਨ ਚਲੇ ਗਏ 'ਤੇ ਉੱਥੇ ਮਿਲਦੇ ਸੀ, ਹੂੰ। ਉੱਥੇ ਤੇ ਉੱਥੇ ਵ ਰੱਖਦੇ ਸੀ, ਪਾਠ ਰੱਖਦੇ ਸੀ ਤਿੰਨ ਦਿਨਾਂ ਵਾਸਤੇ ਮੰਦਰ 'ਚ ਤੇ ਉੱਥੇ ਨਾਲ ਲੱਸੀ ਮਿਲਦੀ ਸੀ, ਖੱਟੀ ਲੱਸੀ ਹੁੰਦੀ ਹੈ ਨਾ ਜਿਵੇਂ ਗਾਂ -ਗਾਂ ਮੰਦਿਰ ਚ ਗਾਵਾਂ ਹੈਗੀਆਂ ਹੀ ਸੀ। ਖੱਟੀ ਲੱਸੀ ਮਿਲਦੀ ਸੀ ਤੇ ਨਾਲ ਲੱਸੀ ਮਿਲਦੀ ਸੀ ਤੇ ਨਾਲ ਨਾ ਓ ਚੌਲ ਹੁੰਦੇ ਸੀ, ਨਾਲ ਨਾ ਖਿਚੜੀ ਹੁੰਦੀ ਸੀ, ਮੈਨੂੰ ਲੱਗਦਾ ਸ਼ੈੱਦ ਕਾਲੀ ਦਾਲ ਦੀ ਖਿਚੜੀ ਹੁੰਦੀ ਸੀ ਓ।
ਅੱਛਾ!
ਜਿਹੜੀ ਅਸੀਂ ਕਾਲੀ- ਪੀਲੀ ਦਾਲ ਬਣਾਨੇ ਆ ਨਾ, ਉਹਦੀ ਖਿਚੜੀ ਹੁੰਦੀ ਸੀ। ਓ ਇੰਨੀ ਸਵਾਦ ਹੁੰਦੀ ਸੀ ਖਿਚੜੀ ਮਤਲਬ ਜਿੱਦਾਂ ਨਮਕ ਇੰਨੀ ਮਿਰਚ ਸਪਾਈਸੀ ਖਿਚੜੀ ਨੀ ਹੁੰਦੀ ਸੀ। ਨੋਰਮਲ ਖਿਚੜੀ ਜਿਵੇਂ ਅਸੀਂ ਅ ਚਨੇ ਦੀ ਦਾਲ ਦੀ, ਹਰੀ ਦਾਲ ਦੀ ਖਿਚੜੀ ਬਣਾਨੇ ਆ ਨੋਰਮਲ, ਓਦਾਂ ਨੋਰਮਲ ਖਿਚੜੀ ਹੁੰਦੀ ਸੀ। ਤੇ ਜੀਰੇ ਦਾ ਤੜਕਾ ਲੱਗਿਆ, ਨਮਕ ਦਾ ਤੜਕਾ ਲੱਗਿਆ ਹੁੰਦਾ ਸੀ, ਨਾਲ ਮਿਲਦੀ ਸੀ ਖ ਟੀ-ਖੱਟੀ ਲੱਸੀ, ਇੰਨੀ ਸਵਾਦ ਲੱਗਦੀ ਸੀ, ਤਿੰਨ ਦਿਨ ਕੋਈ ਪਾਠ ਰਖਵਾਉਂਦੇ ਸੀ ਮੰਦਿਰ 'ਚ
ਹਾਂ।
ਤਾਂ ਮਿਲਦੀ ਸੀ ਬੜੀ
ਮਲਬ ਸਵਾਦ ਲੱਗਦਾ ਬਣਿਆ ਸੀ।
ਮਤਲਬ ਬੜਾ ਟੇਸਟੀ ਲੱਗਦਾ, ਸਾਡੇ ਉੱਥੇ ਤੇ ਫਿਰ ਵੀ ਸਾਡੇ ਉੱਥੇ ਤੇ ਫੇਰ ਵੀ ਨਾ ਲੰਗਰ ਵਗੈਰਾ ਮਿਲ ਜਾਂਦਾ, ਜਿਵੇਂ- ਕੜੀ-ਚੋਲ ਬੜੇ ਸਵਾਦ ਮਿਲਦੇ ਨੇ ਲੰਗਰ
ਹਾਂ, ਮੈਂ ਸੁਨਿਆ ਉੱਥੇ ਬੜਾ ਕੁਛ ਮਿਲਦਾ ਏ, ਕਦੀ ਕੋਈ ਪ੍ਰੋਗਰਾਮ ਹੈ, ਕਦੀ ਕੋਈ ਪ੍ਰੋਗਰਾਮ।
ਪੀਓ ਕੜੀ ਚੌਲ ਇੰਨੇ ਸਵਾਦ ਮਿਲਦੇ ਨੇ ਮਲਬ ਕੀ ਸਾਡੇ ਕੋਲ ਬਣਦੇ ਹੀ ਨੀ ਵੈਸੇ।
ਹੂ।
ਹੁਣ ਮੈਂ ਰਹਿਣ ਜਾਵਾਂ, ਰਹਿਣ ਗਈ ਸੀ ਨਾ, ਇੱਕ ਐ ਸਾਲ ਦੇ ਨੀ, ਪਿਛਲੇ ਸਾਲ ਰਹਿਣ ਗਈ ਤੇ ਕੜੀ ਚੌਲ ਦਾ ਲੰਗਰ ਸੀ ਤੇ ਮੈਂ ਮੰਗਵਾ ਕੇ ਖਾਧੇ। ਮੈਂ ਕਿਹਾ ਮੈਨੂੰ ਪਾਓ ਕੜੀ ਚੋਲ ਦਾ ਲੰਗਰ।
ਅੱਛਾ!
ਹੂ। ਬੜੇ ਸਆਦ ਲਗਦੇ ਨੇ ਕੜ੍ਹੀ-ਚੌਲ ਤੇ ਕੜੀ- ਚੌਲ ਜਾਂ ਫਿਰ ਕੋਈ ਓ ਐ, ਇਹ ਨਰਾਤੇ ਚੱਲਦੇ ਨੇ, ਜੋ ਸੱਤ ਦਿਨ ਦੇ ਨਰਾ ਤੇ, ਤਾਂ ਸੱਤ ਦਿਨ ਕੰਜਕਾਂ ਬਿਠਾਦੇ ਦ ਨੇ ਮੰਦਿਰ ਚ।
ਹਾਂ।
ਤੇ ਅਸੀਂ ਛੋਟੇ- ਛੋਟੇ ਹੁੰਦੇ ਸੀ ਚਲੇ ਜਾਂਦੇ ਹੁੰਦੇ ਸੀ ਕੰਜਕਾਂ ਚ ਸਵੇਰੇ- ਸਵੇਰੇ ਅੱਠ ਵਜੇ
ਹਾਂ-ਹਾਂ।
ਤੇ ਉਸ ਤੋਂ ਬਾਦ ਨਾ ਜਿਵੇਂ ਸਤਵਾਂ ਦਿਨ ਹੁੰਦਾ ਸੀ ਨਾ ਤੇ ਨਾ ਮਤਲਬ ਮਾ ਤਾ ਜੀ ਤੇ ਅੰਦਰ ਗੁਫਾ ਚ ਹੀ ਰਹਿੰਦੇ ਸੀ
ਹੂ, ਹੂ
ਤੇ ਉਹ ਨਾ ਸੱਤ ਦਿਨ ਬਾਦ ਨਾ ਜਿੱਦਾਂ ਉਹਨਾਂ ਨੇ ਬਾਰ ਆਣਾ ਹੁੰਦਾ ਸੀ, ਨਾ ਤੇ ਉਹ ਕੰਜਕਾ ਬਿਠਾਦੇ ਸੀ। ਤੇ ਓਨਾ ਦੀ ਗੁਫਾ ਵਿੱਚ ਜਾ ਕੇ ਗਿਆਰਾਂ -ਗਿਆਰਾਂ ਮਤਲਬ ਕੁੜੀਆਂ ਨੂੰ ਨਾ ਉਹ ਮਿਲਦੇ ਸੀ, ਗਿਆਰਾਂ ਸ਼ਿੰਗਾਰ। ਮਾਤਾ ਰਾਣੀ ਵਲੋਂ, ਮਲਬ ਕੰਜਕ ਵਾਲੇ ਦਿਨ।
ਅੱਛਾ!
ਤੇ ਉਸ ਦਿਨ, ਉਸ ਦਿਨ ਲੰਗਰ ਹੁੰਦਾ ਸੀ ਪੂਰੀਆਂ ਦਾ ਤੇ ਨਾਲ, ਕੜਾਹ- ਛੋਲੇ ਤੇ ਨਾਲ ਐ ਕਾਸੀ ਫੁਲ ਦੀ ਸਬਜ਼ੀ ਤੇ ਨਾਲ ਆਲੂ, ਨਾਲ ਰੈਤਾ।
ਪੂੜੀਆਂ।
ਪੂੜੀਆਂ, ਓਹ ਵੀ ਬੜਾ ਸਵਾਦ ਹੁੰਦਾ ਸੀ। ਫੇਰ ਮਾਤਾ ਰਾਣੀ ਗੇ ਜਲ ਫੇਰ ਅਗਲੇ ਦਿਨ, ਫੇਰ ਅਗਲੇ ਦਿਨ ਭਠੂਰੇ-ਛੋਲੇ ਬਣਾਂਦੇ ਸੀਗੇ।
ਅੱਛਾ।
ਹਾਂ ਹਾਂ ਹਾਂ, ਭਟੂਰੇ-ਛੋਲੇ ਵੀ ਇਨੇ ਸਵਾਦ।
ਓਥੇ ਤੇ ਦਾਨ-ਪੂਨ ਕਰਨ ਵਾਲੇ ਵੀ ਤੇ ਬੜੇ ਨੇ ਓਥੇ।
ਤੇ ਨੇ ਬੜੇ ਨੇ, ਨੋ ਬੜੇ ਨੇ ਓਥੇ ਦਾਨ-ਪੂਨ ਕਰਨ ਵਾਲੇ।
ਤੇ ਕੜਾ ਬੜਾ ਸਵਾਦ ਲੱਗਦੈ ਜੇੜਾ ਓਹ ਬਣਾਦੇ ਨੇ। ਕੜਾ-ਛੋਲੇ ਬੜੇ ਈ ਸਵਾਦ ਲੱਗਦੇ ਨੇ।
ਛੋਲੇ ਹੂੰ, ਬੜੇ ਸਵਾਦ ਹੁੰਦੇ ਨੇ। ਓਥੇ ਇਕ ਨਾ ਪੰਜੀਰੀ ਵਾਲਾ ਪ੍ਰਸ਼ਾਦ ਵੀ ਮਿਲਦਾ ਜੇ।
ਪੰਜੀਰੀ ਵਾਲਾ?
ਪੰਜੀਰੀ ਵਾਲਾ ਪ੍ਰਸ਼ਾਦ ਨਾਲ ਕੇਲੇ।
ਉੱਥੇ ਈ ਮਕਾਨ ਲੱਲ ਲੈਣੇ ਆਂ।
ਪਈ ਬੜਾ ਸਵਾਦ ਲੱਗਦੈ ਪੰਜੀਰੀ ਆਲਾ ਕੜਾਹ ਤੇ ਨਾਲ ਕੱਟ ਕੇ
ਲਾ ਲੇਣੇ ਆਂ, ਛੁੱਟੀਆਂ ਵੀ ਓਥੋਂ ਚਲੇ ਜਾਓ।
ਔਰ।
ਮਜ਼ਾ ਆਇਐ ਬੜਾ।
ਸਹੀ ਗੱਲ ਏ।
ਏਥੇ ਨੀ ਹੈਗਾ ਕੁਛ ਵੀ।
ਏਥੇ ਤੇ ਕੁਛ ਵੀ ਨੀ ਐ, ਏਥੇ ਕੋਈ ਚੀਜ਼ ਮੰਗਾਓ- ਹੁਣ ਜਿੱਦਾਂ ਕਟਰ ਵਗੈਰਾ ਮੰਗਾ ਲੋ, ਤੇ ਓਹ ਵੀ ਓਸ ਤਰ੍ਹਾਂ ਦਾ ਨੀ ਬਣਣਾ। ਹੁਣ ਸਾਡੇ ਓਥੇ ਨਾ ਕਟਲ ਦੇ ਬੀਜ ਮਿਲਦੇ ਜੇ ਕੱਢੇ ਹੋਏ, ਜਿਵੇਂ ਐਥੇ ਕਟਲ ਪੂਰਾ ਮਿਲਦੈ ਨਾ।
ਹਾਂ।
ਕਟਲ ਦੇ ਬੀਜ ਮਿਲਦੇ ਨੇ। ਓਹਦੀ ਸਬਜ਼ੀ ਇੰਨੀ ਸਵਾਦ ਬਣਦੀ ਏ, ਕਟਲ ਦੇ ਬੀਜਾਂ ਦੀ। ਬੜੀ ਸਵਾਦ ਬਣਦੀ ਏ। ਇੱਕ ਵਾਰੀ ਬਣਾਓਗੇ, ਮੂੰਹੋ ਨੀ ਲੱਥਣਗੇ, ਹਾਂਜੀ।
ਮਿਲਦੇ ਨੇ ਏਥੇ, ਮਿਲ ਜਾਂਦੇ ਨੇ। ਮਿਲ ਜਾਂਦੇ ਨੇ, ਕਈ ਸਬਜ਼ੀ ਮੰਡੀਆਂ ਚ ਵੇਖੇ ਨੇ ਮਿਲ ਜਾਂਦੇ ਨੇ ਵੈਸੇ।
ਅੱਛਾ, ਪਤਾ ਨੀ ਸਾਨੂੰ, ਸਾਨੂੰ ਤੇ ਪਤਾ ਈ ਨੀ।
ਆਂ, ਮਿਲ ਜਾਂਦੇ ਨੇ ਕਦੀ। ਕਦੀ-ਕਦੀ ਤੇ ਬਿਖਦੇ ਨੇ, ਬਿਖ ਜਾਂਦੇ ਨੇ ਕਦੀ-ਕਦੀ ਤੇ।
ਸਾਫ ਕਰਕੇ ਬਣਾਓ ਨਾ, ਪਿਆਜ਼-ਟਮਾਟਰ ਦਾ ਤੜਕਾ ਲਗਾ ਕੇ ਬੜੇ ਸੁਆਦ ਬਣਦੇ ਨੇ।
ਹੂੰ।
ਹੋਰ ਤੁਸੀਂ ਦੱਸੋ, ਤੁਸੀਂ ਕੀ ਬਣਾ ਰੇ ਓ?
ਚਲੋ ਫੇਰ, ਹਾਂਜੀ ਠੀਕ ਏ। ਕੋਈ ਨੀ, ਬਣਾਵਾਂਗੀ। ਬਣਾਵਾਂਗੀ ਨਾ ਦੱਸਾਂਗੀ ਤੁਆਨੂੰ। ਟਰਾਈ ਕਰਾਂਗੀ, ਦੱਸਾਂਗੀ ਫੋਨ ਕਰਕੇ, ਹਾਂਜੀ ਠੀਕ ਏ, ਓਕ ਕੇ ਓਕੇ।